ਤੋ
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹਾਂਜੀ ਤੁਸੀਂ ਸੁਣਾਓ।
ਅਸੀਂ ਯਾ ਹੋਰ ਕੀ ਕਰਦੇ ਪਏ ਅਸੀਂ
ਬਸ ਸਾਨੂੰ ਵੇਲੀ ਹੋਈ ਸੀ ਰਸੋਈ ਦਾ ਕੰਮ ਕਰਕੇ
ਅੱਛਾ-ਅੱਛਾ
ਸਾਰਾ ਦਿਨ ਕੰਮ ਈ ਨੀ ਖ਼ਤਮ ਹੁੰਦੇ ਰਸੋਈ ਦੇ ਤਾਂ
ਹਾਂਜੀ ਬਸ ਬੜੇ ਕੰਮ ਨੇ ਭਾਂਡੇ ਹੋ ਗਏ ਫਿਰ ਰੋਟੀ ਸਬਜ਼ੀ ਬਣਾਣੀ।
ਹਾਂ ਬੜਾ ਹੀ ਜਾਦਾ ਕੰਮ ਰਸੋਈ 'ਚ ਤਾ ਬੋਤ ਜਾਦਾ ਕੰਮ
ਜੀ ਹੋਰ ਬੱਚੇ ਠੀਕ ਨੇ।
ਹਾਂਜੀ ਬੱਚੇ ਠੀਕ ਤੁਸੀਂ ਸੁਣਾਓ।
ਬਸ ਵਧੀਆ ਅਸੀ ਵੀ ਮੈਂ ਨਾ ਤੁਹਾਡੇ ਕੋਲੋਂ ਪੁੱਛਣਾ ਸੀ ਤੁਸੀਂ ਛੋਲਿਆਂ ਦੀ ਦਾਲ ਦੀ ਖਿਚੜੀ ਬਣਾਈ ਸੀ ਇੱਕ ਵਾਰੀ
ਹੂੰ-ਹੂੰ
ਤੇ ਓ ਤੁਸੀਂ ਕਿਵੇਂ ਬਨਾਈ ਸੀ ਮੈਂ ਨਾ ਅੱਜ ਠੀਕ ਨੀ ਸੀ ਥੋੜੀ ਤੇ ਮੈਂ ਕਿਆ ਖਿਚੜੀ ਬਣਾ ਨਈ ਓ ਤੇ ਮੈਂ ਪਹਿਲੇ ਵੀ ਇੱਕ ਵਾਰੀ ਬਣਾਈਏ ਤੇ ਮੇਰੇ ਕੋਲ ਜਿਆਦਾ ਪਾਣੀ ਪੈ ਗਿਆ। ਤੇ ਉਹ ਜ਼ਿਆਦਾ ਪਤਲੀ ਬਣ ਗਈ ਸੀ।
ਅੱਛਾ। ਨਈ ਓ ਫਿਰ ਅੰਦਾਜ਼ੇ ਨਾਲ ਨੀ ਜਿਸ ਤਰ੍ਹਾਂ ਕੀ ਤੁਸੀਂ ਛਿਲਕਿਆਂ ਦੀ ਦਾਲ ਦੀ ਬਣਾਣੀ ਐ। ਪਤਲੀ ਖਿਚੜੀ ਬਣਾਣੀ ਐ।
ਹਾਂਜੀ ਥੋੜ੍ਹੀ ਮਤਲਬ, ਜਿਵੇਂ ਦਾਲ ਹੁੰਦੀ ਏ ਥੋੜ੍ਹੀ ਕੀ ਮਤਲਬ ਪੀਤੀ ਜਾਏ ਨਾ ਜਿਵੇਂ ਕੁੱਛ ਖਾਧਾ ਨੀ ਜਾਂਦਾ ਠੀਕ ਨਾ ਹੋਈਏ।
ਹੂੰ-ਹੂੰ ਖਿਚੜੀ ਦੀ ਜਿਵੇਂ ਪਤਲੀ ਖਿਚੜੀ ਬਣਦੀ ਐ ਇੱਕ? ਇੱਕ ਸੁੱਕੇ ਛੋਨੇ ਦਾਲ ਦੇ ਬਣਦੇ ਐ।
ਅੱਛਾ ਜੀ।
ਠੀਕ ਐ ਜਿਸ ਤਰ੍ਹਾਂ ਕੀ ਬਈ ਦਾਲ ਤੁਸੀਂ ਭਿਗੋ ਕੇ ਰੱਖ ਦੋ ਚਾਹੇ ਤੁਸੀਂ ਦਸ- ਪੰਦਰਾਂ ਮਿੰਟ ਵਿਗੋ ਕੇ ਤੇ ਫੇਰ ਤੁਸੀਂ ਜਿਵੇਂ ਜੀਰੇ ਹੜਕਾ ਲਗਾਓ। ਤੇ ਫੇਰ ਉਨਾ ਨੂੰ ਤੇ ਬੜੀ ਜਲਦੀ ਬਣਾਣੇ ਤੁਸੀਂ ਕਿਸੇ ਟੈਮ ਤੇ ਤੁਸੀਂ ਤਿੰਨ ਛੋਲਿਆਂ ਵਾ ਗੈਸ ਹੈਗਾ ਤੁਹਾਡਾ ਤੁਸੀਂ ਇਕ ਤੇ ਪਾਣੀ ਗਰਮ ਛਡਦੋ। ਹੂੰ ਇੱਕ ਦੱਸ ਪੰਦਰਾ ਮਿੰਟ ਬੀਗੋ ਕੇ ਰੱਖ ਦਿੱਤਾ ਨੀਰੇ ਚਾਵਲ ਐ ਅੰਨਦਾਜਾ ਪਾਈਆ ਦਾਲ ਜਿਸ ਤਰਾਂ ਦੀ ਹੈਗੀ ਏ ਪਾਈਆ ਚਾਵਲ ਲੈਲੋ।
ਹੂੰ
ਚਾਵਲ ਚੇਏ ਥੋੜੇ ਘੱਟ ਈ ਹੋ ਜਾਣ।
ਹਾਂਜੀ।
ਹੂੰ ਇੱਕ ਪਾਸੇ ਤੜਕਾ ਤਰਦੋ ਤੁਸੀਂ ਜੀਰਾ ਪਾਓ ਵਿੱਚ ਪਿਆਜ ਪਾਓ ਵਿੱਚ, ਹਰੀ ਮਿਰਚਾਂ, ਲਸਣ, ਅਦਰਕ ਪਾਂਣਾ ਤਾਂ ਪਾਲੋ ਤੁਸੀਂ ਕੋਈ ਨੀ। ਹੂੰ। ਫੇ ਤੜਕਾ ਲਗਾ ਕੇ ਅੰਦਾਜ਼ੇ ਨਾਲ ਨੀ ਪਾਣੀ ਪਾਦੋ ਤੁਸੀਂ ਭਿਗੋਏ ਐ। ਦੋ ਸੀਟੀਆਂ ਦਵਾ ਲੋ ਤੁਸੀਂ ਬੜੀ ਜਲਦੀ ਬਣ ਜਾਂਦੀ ਖਿਚੜੀ ਫੇਰ।
ਅੱਛਾ ਤੇ ਮਸਾਲੇ ਫੇਰ ਕੇੜੇ-ਕੇੜੇ ਪੈਂਦੇ ਨੇ?
ਮਸਾਲਾ ਜਿਵੇਂ ਕਿ ਤੁਸੀਂ ਨਮਕ ਤਾਂ ਪਾਨੀ ਪਾਣਾ ਨਮਕ, ਕਾਲੀ ਮਿਰਚ, ਲਾਲ ਮਿਰਚ ਔਰ ਅਗਰ ਤੁਸੀਂ ਗਰਮ ਮਸਾਲਾ ਪਾਂਣਾ ਚਾਂਦੇ ਓ ਤੇ ਫੇਰ ਤੁਸੀਂ ਓ ਵੀ ਪਾ ਸਕਦੇ ਓ। ਔਰ ਉਸ ਹਿਸਾਬ ਨਾਲ ਵਿਸਾ ਨੀ ਹੋ ਰਿਹਾ ਅਰੇ। ਵੀ ਜਿਵੇਂ ਹੋ ਗਿਆ ਕੜੀ ਪੱਤਾ ਈ ਪਾ ਲ ਤੁਸੀਂ ਓ ਧਨੀਆ ਪਾਲੋ ਵਿੱਚ ਸੁੱਕਾ ਧਨੀਆ ਪਾਲੋ, ਫੇਰ ਸਾਬੁ ਧਨੀਆ ਹੁੰਦੈ। ਉਦੇ ਨਾਲ ਈ ਸਵਾਦ ਬੜਾ ਟੇਸ ਹਾਂਜੀ ਪਿਆਜ ਵੀ ਜਿਸ ਤਰ੍ਹਾਂ ਕਿ ਲੰਬੇ-ਲੰਬੇ ਤੁਸੀਂ ਕਟਲੋ। ਤੇ ਜੇੜੀ ਅ ਦੂਸਰੀ ਖਿਚੜੀ ਬਣਾਣੀ ਤੁਸੀਂ ਛੋਨੇ ਦਾਲ ਦੀ ਓ ਜਿਵੇਂ ਤੁਸੀਂ ਕਿਸ ਛੋਲਿਆ ਦਾਲ ਤੁਸੀਂ ਵੀ ਵਿਗੋ ਕੇ ਰੱਖੋ। ਕੀ ਇੱਕ ਘੰਟਾ ਜਾਂ ਦੋ ਘੰਟੇ ਬਿਗੋ ਕੇ ਰੱਖ ਕੇ ਤੇ ਫਿਰ ਤੁਸੀਂ ਪਾਈਆ ਜਿਵੇਂ ਛਾ ਛੱਲੇ ਦੀ ਦਾਲ ਲੈ ਲੋ ਤੁਸੀਂ ਤੇ ਕਿੱਲੋ ਅਗਰ ਚਾਵਲ ਤਿੰਨ ਗਲਾਸ ਬਣਾਣੇ ਤੁਸੀਂ ਜਿਵੇਂ ਸਾਢੇ ਤਿੰਨ ਗਿਲਾਸ ਹੁੰਦੇਤੇ ਫੇਰ ਉਨਾ ਦੇ ਹਿਸਾਬ ਨਾਲ। ਮੈਂ ਤਾਂ ਜਾਦਾਤਰ ਗੁਰਦੁਆਰੇ ਇੱਥੇ ਬਣਾਦੇ ਰਹਿੰਦੇ ਨਾ ਘਰ ਤਾਂ ਕਿੱਥੇ ਘੱਟ ਈ ਖਾਂਦੇ ਨੇ।
ਹਾਂਜੀ।
ਪਿਛਲੇ ਤੇ ਫਿਰ ਓ ਪਾਈਆ ਦਾਲ, ਜਿਸ ਤਰ੍ਹਾਂ ਕੀ ਵੀਗੋ ਕੇ ਰੱਖਦੋ ਦੋ ਤਿੰਨ ਘੰਟੇ। ਪਿਛਾ ਓ ਚਾਵਲ ਲੈਲੋ, ਤਿੰਨ ਸਵਾ ਤਿੰਨ ਗਲਾਸ ਤਿੰਨ ਗਲਾਸ ਹੋ ਗਏ, ਫਿਰ ਮੈਂ ਤਾਂ ਕੁੱਕਰ 'ਚ ਈ ਬਣਾਈ ਆ ਮੈਂ ਵੈਸੇ, ਸਿਟੀ ਨੀ ਲਵਾਂਦੀ ਮੈਂ, ਤੇ ਫੇਰ ਓ ਕੱਟ ਗੈਸ ਤੇ ਫੇਰ, ਬੜੀ ਵਧੀਆ ਬਣਦੀ ਆ। ਸਾਰਿਆਂ ਨੂੰ ਮੇਰੇ ਹੱਥ ਦੀ ਪਸੰਦ ਹੈਗੀ ਐ।
ਮੈਂ ਤਾਂਈ ਤੇ ਤੁਹਾਨੂੰ ਫੋਨ ਕੀਤਾ, ਹਾਂਜੀ। ਸਵਾਦ ਵੀ ਲੱਗਦੀ ਏ ਖਿਚੜੀ, ਤੇ ਉਂਜ ਵੀ ਜਿਵੇਂ ਨਾ ਮਤਲਬ ਖ ਜਿਵੇਂ ਬਿਮਾਰ ਹੋਏ ਨਾ ਬੰਦਾ, ਇਹਦੇ ਨਾਲ ਪੇਟ ਵੀ ਭਰ ਜਾਂਦਾ ਏ। ਤੇ ਥੋੜ੍ਹੀ ਮਤਲਬ, ਠੀਕ ਰਹਿੰਦੀ ਏ।
ਹੂੰ-ਹੂੰ, ਤਾਂ ਬੜੀ ਵਧੀਆ ਖਿਚੜੀ ਬਣਦੀ ਆ ਤਾਂ ਫੇਿਰ ਹੂੰ, ਸਾਰਿਆ ਨੂੰ ਪਸੰਦ ਏ ਓ ਤੇ ਜਿਹੜਾ ਆਂਦਾ ਐ ਖਿਚੜੀ, ਤੁਸੀਂ ਖਿਚੜੀ ਨੀ ਬਣਾਈ, ਮੈਨੂੰ ਭੇਜਣਾ ਮੈਂ ਭੇਜਦਾਗਾਂ ਕੋਈ ਨੀ, ਮੈਂ ਹੁਣ ਬਣਾਵਾਂਗੀ, ਜਰੂਰ ਭੇਜਗੀਂ ਜੀ। ਪਰ ਉਹ ਗਰਮੀ ਇੰਨੀ ਏ, ਗਰਮੀ ਦੇ ਵਿੱਚ ਕੀ ਬੰਦਾ ਕਰੇ। ਖਿਚੜੀ, ਬਈ ਰੋਜ਼ ਵੀ ਨੀ ਬਨਾਈ ਜਾਂਦੀ। ਬੋਤ ਮੁਸ਼ਕਿਲ ਹੋ, ਮੈਨ ਤਾਂ ਇਤਨਾ ਗੁੱਸਾ ਆ ਜਾਂਦਾ ਨਾ ਰਸੋਈ ਦੇ ਵਿੱਚ ਮੈਂ ਤਾਂ, ਕੂਲਰ ਚਲਾ ਕੇ ਰੋਟੀ ਬਣਾਉਾਨਣੀ ਆ। ਸਬਜ਼ੀ ਜੋ ਬਨਾਣਾ ਐ, ਕੂਲਰ ਚਲਾ ਕੇ। ਤੇ ਬਸ, ਮੇਰੇ ਕੋਲ ਤਾਂ ਕੰਮ ਇੱਕ ਸਾਡਾ ਨਾ ਮਕਾਨ, ਬਿਲਕੁਲ ਬੰਦ ਏਗਾ। ਇਤਨੀ ਗਰਮੀ ਹੁੰਦੀ ਨਾ, ਬੋਤ ਜ਼ਿਆਦਾ ਗਰਮੀ, ਵੀ ਬਰਦਾਸ਼ਤ ਨੀ ਹੁੰਦੀ, ਵੀ ਮੈਨੂੰ ਤਾਂ ਬਾਹਰ ਜਾਣਾ ਟਾਈਮ ਹੀ ਨੀ ਆ, ਬਿਲਕੁਲ ਵੀ ਤਾਜ਼ੀ ਹਵਾ ਈ ਲੈਲਾ ਮੈਂ। ਅੰਦਰ ਈ ਅੰਦਰ, ਬਸ
ਉਹ ਵੀ ਸ਼ਾਮੀ-ਰਾਤੀ ਚਲਦੀ ਤਾਜ਼ੀਹਵਾ, ਇਸ ਟੈਮ ਤੇ ਲੂ ਚਲਦੀ ਵੀ ਹੁੰਦੀ ਏ।
ਹੂੰ-ਹੂੰ, ਸ਼ਾਮ ਨੂੰ ਤਾਂ ਬਸ ਬੜਾ ਸ਼ਾਮ ਨੂੰ ਤਾਂ ਬੜਾ ਈ ਬਈ ਟਾਈਮ ਨੀ ਹੁੰਦਾ, ਗੁਰਦੁਆਰੇ ਟਾਈਮ ਹੁੰਦਾ ਉਧਰੋਂ ਉਧਰੋਂ ਬਸ, ਬਜਹ ਦਾ ਟਾਈਮ ਹੋ ਜਾਂਦਾ, ਸਬਜ਼ੀ ਲੈਣ ਜਾਣਾ ਹੈ ਜਿਸ ਤਰ੍ਹਾਂ ਕਿ ਨਾ ਗੁਰਦੁਆਰੇ ਜਾ ਸਕਣੇ ਆ। ਬਸ ਦਸ ਪੰਦਰਾਂ ਮਿੰਟ ਬਹਿ 'ਚ, ਬਾਅਦ ਗੱਪਾ ਮਾਰਨ ਤੇ ਫੇਿਰ ਤਾਜ਼ੀ ਹਵਾ ਲੈ ਸਕਦਾ ਬੰਦਾ, ਤਾਂ ਬਿਲਕੁਲ ਟਾਈਮ ਨੀ ਐ। ਫ ਰਾਤ ਦੀ ਰਸੋਈ ਆਉਦੀ ਏ, ਵੀ ਰਾਤੀ ਰੋਟੀ ਬਣਾਉਣੀ, ਸਬਜ਼ੀ ਵੀ ਬਣਨੀ ਏ। ਹ। ਹੂੰ।
ਤੇ ਮੈਂ ਨਾ ਕਈ ਜਗ੍ਹਾ ਵੇਖਿਆ, ਜਿਵੇਂ ਖਿਚੜੀ ਨਾਲ ਭਿੰਡੀਆਂ ਵੀ ਬਣਾਂਦੇ ਨੇ।
ਕਈ ਹਾਂ ਖਾਂਦੇ ਨੇ, ਸਬਜ਼ੀ ਵੀ ਚੱਲਦੀ ਨਾਲ, ਮਰਜ਼ੀ ਜਿਵੇਂ ਅਪਨੀ। ਕਈ ਹੈਗੇ, ਮਿਲੀ ਖਾ ਲੈਂਦੇ ਨੇ ਖਿਚੜੀ ਸਾਡੇ ਬੱਚਿਆਂ ਨੂੰ ਤਾਂ, ਖਿਚੜੀ ਵੈਸੇ ਘੱਟ ਈ ਪਸੰਦ ਏ। ਮੈਂ ਈ ਖਾਨੀਂ ਖੁਸ਼ ਹੋ ਕੇ। ਠੀਕ ਨਾਲ ਸਬਜ਼ੀ ਚੱਲ ਚੱਲਦੀ, ਹੀ ਵੈਸੇ ਚਾਵਲ ਪਸੰਦ ਹੈਗਾਨਾਂ ਨੂੰ। ਬਈ ਚਾਵਲ ਬਨਾਣੇ ਨੇ ਜੀਰੇ ਵਾਲੇ ਪ ਚਾਵਲ ਨੀ ਖਾਣੇ, ਉਬਲੇ ਚਾਵਲ ਚਾਈਦੇ ਨੇ ਬੱਚਿਆਂ ਨੂੰ। ਤੇ ਮੈਨੂੰ ਜੀਰੇ ਵਾਲੇ ਪਸੰਦ, ਜੀਰਾ, ਪਿਆਜ, ਜਿਸ ਤਰ੍ਹਾਂ ਕਿ ਪਾ ਕੇ ਵਿੱਚ ਸੋਇਆਬੀਨ ਦੀ ਬੜੀਆਂ ਪਾ ਲਵੋ, ਸਬਜ਼ੀਆਂ ਪਾ ਲਵੋ।
ਸਭ ਬਸ
ਬਹੁਤ ਟੇਸਟੀ ਜਦੋਂ, ਹਾਂ-ਹਾਂ, ਜਦੋਂ ਸਬਜ਼ੀ ਪੈਂਨੀ ਹ ਮਸਲਾ ਹੀ ਹੋ ਗਈ। ਰੈਤਾ ਪਾਲੋ, ਜਿਸ ਤਰ੍ਹਾਂ ਕਿ ਅਲਗ-ਅਲਗ, ਡਿਮਾਂਡ ਆਈ ਏ। ਘਰ ਵ ਜਿਵੇਂ ਬੱਚੇ, ਕੋਈ ਖਿਚੜੀ ਨੀ ਖਾਂਦਾ, ਕੋਈ ਦਲੀਆ ਨੀ ਖਾਂਦਾ, ਕੋਈ ਚਾਵਲ ਨੀ ਖਾਂਦਾ।
ਐਤੇ ਸਭ ਦੇ ਘਰ ਏ, ਹ
ਬੋਤ ਮੁਸ਼ਕਿਲ ਹੋ ਜਾਂਦਾ, ਬੱ ਅੱਛੇ ਤਾਂ ਬਹੁਤ ਜਿਆਦਾ ਵੀ ਜੀ ਬਜ਼ਾਰ ਤਾਂ ਪਸੰਦ ਹੈਗਾ, ਬਜ਼ਾਰ ਮੈਦਾ ਜ ਇਸ ਤਰ੍ਹਾਂ ਕੀ ਖ਼ਰਾਬ ਕਰਦਾ ਹੈਗਾ ਫੇਰ, ਰੋਜ਼ ਤੇ ਖਾਧੇ ਨੀ ਜਾਂਦਾ ਬਜ਼ਾਰ ਦਾ। ਵੈਸੇ ਤੇ ਕਹਿੰਦੇ ਨੇ ਘਰ ਦੀ ਵੀ ਸਬਜ਼ੀ ਖਾਣੀ ਚਾਹੀਦੀ ਏ, ਬਜ਼ਾਰ ਦੇ ਹੱਥ ਜੂਠੇ-ਮੂਠੇ ਲਾਂਦੇ ਨੇ।
ਵੈਸੇ ਵੀ ਹਰੀ ਸਬਜ਼ੀਆਂ ਤੇ ਫਾਇਦਾ ਕਰਦੀਆਂ ਨੇ, ਓਈ ਖਾਂਦੇ ਨੀ ਫਿਰ। ਅੱਖਾਂ ਆਸਤੇ ਬੜੀ ਫਾਇਦੇਮੰਦ ਹੈਗੀਆਂ ਨੇ, ਅੱਖਾਂ ਵੀ ਸਹੀ ਰਹਿੰਦੀਆਂ ਨੇ ਕਹਿੰਦੇ ਨੇ।
ਹੂੰ, ਹੂੰ ਹਰੀ ਸਬਜ਼ੀਆਂ ਖਾਣੀ ਚਾਹੀਦੀਆਂ ਵੈਸੇ।
ਜਿਹਨਾਂ ਨੂੰ ਚਸ਼ਮਾ ਲੱਗਿਆ ਹੋਇਆ, ਉਹਨਾਂ ਦੇ ਚਸ਼ਮੇ ਵੀ ਹਟ ਜਾਂਦੇ ਨੇ, ਜਿਵੇਂ ਘੀਆ, ਤੋਰੀਆਂ ਹੋ ਗਈਆਂ ਜ਼ਿਆਦਾਤਰ ਐ ਸਭ।
ਹਾਂ-ਹਾਂ। ਨਹੀ ਖਾਂਦੇ, ਕਦੀ-ਕਦੀ ਖਾਈ ਲੈਂਦੇ ਨ, ਜਿਸ ਤਰ੍ਹਾਂ ਕਿ ਚਾਵਲ ਬਣਾਏ ਤੇ ਘੀਆ ਬਣਾਇਆ ਨਾਲ, ਵੀ ਟੇਸਟੀ ਬਣ ਗੇ। ਤੇ ਤਾਂ ਖਾਈ ਲੈਂਦੇ ਨ, ਘੀਆ-ਚਾਵਲ। ਵੀ ਨਾਲ ਦਹੀ ਹੋਜੇ ਚਲੋ, ਰਾਹੇਤਾ ਪਾ ਲਿਆ, ਗਰਮੀ ਹੈਗੀ ਏ, ਜਿਸ ਤਰ੍ਹਾਂ ਕਿ।
ਹਾਂਜੀ, ਓਹੀ ਏਨਾ ਬਸ, ਉਹਨਾਂ ਨੂੰ ਰਾਜਮਾਂ, ਛੋਲੇ, ਪਨੀਰ ਤੇ, ਐ ਵਧੀਆ-ਵਧੀਆ ਚੀਜ਼ਾਂ ਜ਼ਿਆਦਾ ਪਸੰਦ ਹੈਗੀਆਂ ਨੇ।
ਹੂੰ-ਹੂੰ, ਸਹੀ ਕਿਹਾ, ਰਾਜਮਾਂ-ਚਾਵਲ ਹੋ ਗਏ, ਛੋਲੇ ਚਾਵਲ ਹੋਗੇ। ਮੱਖਣੀ-ਦਾਲ ਹੋਗੀ, ਆਲੂ ਵਾਲੀ ਰੋਟੀ ਹੋਗੀ। ਇਹ ਚੀਜ਼ਾਂ ਪਸੰਦ ਨੇ, ਪਰ ਗਰਮੀ'ਚ ਰੋਜ਼ ਕੌਣ ਬਣਾਏ ਆਲੂ ਵਾਲੀ ਰੋਟੀ। ਹੋਰ, ਹਾਂ।
ਹੋਰ, ਸਭ ਵਧੀਆ?
ਹਾਂਜੀ, ਵਧੀਆ।
ਤੇ ਜਿਹੜੇ ਗੁਰਦੁਆਰੇ ਉਹ ਜੇੜਾ ਚੱਲਿਆ ਸ਼ੁਰੂ ਹੋਇਆ ਸੀ, ਸਮਾਪਤੀ ਹੋ ਗਈ ਇੱਥੇ?
ਹਾਂਜੀ, ਉਹ ਤੇ ਸਮਾਪਤੀ ਹੋਗੀ-ਹੋਗੀ।
ਅੱਛਾ, ਹੁਣ ਕਦੋਂ ਸ਼ੁਰੂ ਹੋਣਗੇ ਫੇਰ ਪਾਠ?
ਹੁਨ ਜਿਸ ਤਰ੍ਹਾਂ ਕਿ ਅਸੀਂ ਜਨਵਰੀ'ਚ ਕਰਨੇ ਆ ਸ਼ੁਰੂ, ਮਾਂ ਦੇ ਮਹੀਨੇ ਸ਼ੁਰੂ ਕਰਨੇ ਆ ਅਸੀਂ ਪਾਠ। ਵੀ ਤੇ, ਐ ਹੁਣ ਗੁਰੂ ਅਰਜਨ ਦੇਵ ਜੀ ਗੁਰਪੁਰਬ ਸੀ ਤਾਂ ਚੱਲਿਆ ਹੁੰਦਾ ਗੁਰਦੁਆਰੇ। ਹੁਣ, ਹੋਰ ਪੈਗਿਆ। ਉਹ ਜਨਵਰੀ'ਚ ਹੁੰਦਾ, ਜਨਵਰੀ ਤੇ ਯਾ ਫਰਵਰੀ'ਚ ਹੁੰਦਾ।
ਅੱਛਾ-ਅੱਛਾ।
ਬਈ, ਉਹ ਵੀ ਪੂਰਾ ਮ੍ਹੀਨਾ ਈ ਪਾਠ ਕਰਨੇ ਆ ਅਸੀਂ।
ਤੇ ਉਸ ਤੋਂ ਪਹਿਲਾਂ ਫੇਰ ਮੇਰੇ ਖਿਆਲ ਦਸੰਬਰ'ਚ ਵੀ ਤੇ ਹੁੰਦੇ ਨੇ ਉਹ, ਜਿਹੜੇ ਸ਼ਹੀਦੀ ਦਿਹਾੜੇ। ਸਾਹਿਬਜ਼ਾਦ-
ਹੂੰ-ਹੂੰ, ਆਹੋ ਸਾਹਿਬਜ਼ਾਦਿਆਂ ਦੇ ਦਿਹਾੜੇ ਆ, ਹਾਂ ਸਾਹਿਬਜ਼ਾਦਿਆਂ ਦੇ। ਹੰ।
ਬਸ, ਸਾਲ ਦਾ ਪਤਾ ਨਹੀਂ ਲੱਗਦਾ, ਹੁਣੇ ਜਨਵਰੀ ਆਇਆ ਸੀ, ਹੁਣ ਦੇਖੋ ਜੂਨ ਵੀ ਆਹ ਖ਼ਤਮ ਹੋਣ ਲੱਗਿਆ, ਬਸ। ਛੇ ਦਿਨ ਰਹਿ ਗਏਨ ਸਾਰੇ। ਹੁਣ ਸਭ ਦੀ ਛੁੱਟੀਆਂ ਮੁੱਕਣ ਲੱਗੀਆਂ ਨੇ ਗਰਮੀਆਂ ਦੀ, ਸਕੂਲ ਜਾਣਗੇ ਸਾਰੇ।
ਗਰਮੀ ਇੰਨੀ ਸਗੋਂ ਮੈਂ ਕੈ ਰੀ ਸੀ ਹੋਰ ਛੁੱਟੀਆਂ ਪੈ ਜਾਣ ਵਧੀਆ ਐ।
ਹਾਂ, ਇੱਕ ਆਂਟੀ ਆਈ ਸੀ ਸਵੇਰੇ ਸਾਡੇ ਘਰ। ਓ ਕੈਂਦੇ ਸੀ ਕੈਂਦੇ ਸ਼ੈਦ ਵੱਢਣ ਗੀਆਂ ਛੁੱਟੀਆਂ।
ਹੂੰ। ਹੋ ਜੇ ਵਧੀਆ ਸਗੋਂ ਛੋਟੀਆਂ ਹੋ ਜਾਣ ਤੇ ਵਧੀਐ।
ਅਜੇ ਤੇ ਕੁੱਛ ਨੀ ਪਤਾ। ਮੈਸੇਜ ਆਏਗਾ ਤੇ ਪਤਾ ਲੱਗੇਗਾ।
ਹੂੰ। ਮੁਸ਼ਕਿਲ ਹੋ ਜਾਂਦੀ ਗਰਮੀ ਦੇ ਵਿੱਚ ਤੇ ਬੋਤ ਜਾਦਾ।
ਵੈਸੇ ਤੇ ਐ ਵੀ ਮੀਨਾ ਐਵੇਂ ਲੰਗਿਆ ਬੜੀ ਹੌਲੀ-ਹੌਲੀ ਇਨਾਂ, ਸਾਰੇ ਘਰ ਜੋ ਸੀ। ਤੇ ਵੈਸੇ ਜਦੋਂ ਸਕੂਲ ਜਾਂਨੇ ਆਂ ਨਾ ਪਤਾ ਨੀ ਲੱਗਦਾ ਕਿ ਕਿਵੇਂ ਲੰਘ ਜਾਂਦੇ ਨੇ ਦਿਨ। ਅਨਾਂ ਏਥੇ ਤੇ ਐਂਵੇਂ ਲੱਗਦਾ ਵਆ ਸੀ- ਕਾਫੀ ਟਾਈਮ ਤੋਂ ਕਿਧਰੇ ਗਏ ਇਨੀ, ਘਰ ਈ ਬੈਠੇ ਦੇਆਂ।
ਹੂੰ। ਘਰ ਬੈ ਕੇ ਬੋਰ ਹੋ ਜਾਂਦਾ ਐ ਬੰਦਾ, ਅਗਰ ਬਾਰ ਜਾਏ ਧੁੱਪੇ ਚ ਤਾਂ ਵੀ - ਪਸ਼ਤਾਂਦਾ ਏ ਵੀ ਕੇਓਂ ਆਏ ਆਂ ਅਸੀ, ਘਰ ਈ ਠੀਕ ਸੀ ਕਉਂਕਿ ਘਰ ਸੁੱਖ ਨੀ ਹੈ, ਜੋ ਘਰ ਏ ਸੁਖ ਏ ਕਿਧਰੇ ਨੀ ਮਿਲ ਸਕਦਾ। ਅਪਨੇ ਘਰ ਜਦੋਂ ਹੂਂ, ਘਰ ਜਿਸ ਤਰਾਂ ਮਰਜੀ ਬੰਦਾ ਰੈ ਜਾਂਦਾ ਵੇ।
ਇੰਨੀ ਗਰਮੀ ਚ ਕੀ ਘੁੰਮਣ ਜਾਏ। ਗਰਮੀ ਇਨੀ ਏ। ਓਥੇ ਜਾ ਕੇ ਵੀ ਫੇਰ ਦਿਨ ਏਚ ਬੈਣਾ ਹੀ ਪੈਣਾ, ਕਿਤੇ ਸ਼ਾਮੀ ਜਾ ਕੇ ਘੁੰਮੋ।
ਹਾਂ, ਓ ਤਾਂ ਹੈ।
ਵਸ।
ਹੂੰ। ਹੋਰ
ਹੋਰ ਤੁਸੀ ਨੀ ਗਏ ਕਿਧਰੇ ਘੁੰਮਣ?
ਨਾ ਬਸ ਇਸ ਗਰਮੀ ਦੇ ਵਿੱਚ ਤਾਂ ਟਾਈਮ ਨੀ ਹੈ। ਕੁਛ ਮਨ ਨੀ ਕਰ ਦਾ ਗਰਮੀ ਦੇ ਵਿੱਚ ਕਿਧਰੇ ਜਾਣਾ ਘਰ ਈ ਠੀਕ ਰੇਂਦਾ ਬੰਦਾ।
ਹਾਂਜੀ। ਏ ਤੇ ਹੈ, ਐਵੇਂ ਲੱਗਦਾ ਗਰਮੀ ਚ ਤੇ ਠੰਡੀ-ਠੰਡੀ ਜਗ੍ਹਾ ਤੇ ਜਾਏ ਬੰਦਾ ਸ਼ਿਮਲਾ ਮਨਾਲੀ ਹੋ ਗਆ, ਬਰਫ਼ ਬੁਰਫ਼ ਹੋਏ ਜਿੱਥੇ। ਬੜੀ ਗਰਮੀ ਏ।
ਤੇ ਨਈ ਵੀ ਹਾਂ ਓਧਰ ਠੰਡ ਹੈਗੀ, ਪਰ ਗਰਮੀ ਵੀ ਹੋਣੀ ਓਧਰ ਪਰ ਮੈਂਗਾਈ ਵੀ ਤੇ ਕਿੰਨੀ ਹੈਗੀ ਏ।
ਹਾਂਜੀ। ਫੇਰ ਨਾਲੇ ਕਿੰਨੀ ਦੇਰ ਬੰਦਾ ਓਥੇ ਰੈ ਲੇਗਾ ਫੇਰ ਆ ਤੇ ਫੇਰ ਗਰਮੀ ਹੈਗੀ ਏ।
ਘੋਮ ਫੇਰ ਆ ਘਰ ਈ ਆਣਾ। ਅਖੀਰ ਤੇ ਇੱਕ ਦੋ ਦਿਨ ਲਗਾ ਕੇ ਆਵਾਂਗੇ। ਫੇਰ ਘਰ ਰਈਏ ਕੁੱਛ ਵੀ ਬਸ ਰਸੋਈ ਚ ਵੜੇ ਰੋ ਖਲੋਤੇ ਰੋ
ਹਾਂਜੀ।
ਇਕ ਬੱਚ
ਚਲੋ ਮੇਰੀ ਨਾ ਭਾਬੀ ਦਾ ਫੋਨ ਆਂਦਾ ਵੇਆ। ਮੈਂ ਤਾਨੂੰ ਕਰਨੀ ਆ ਬਾਦ ਚ ਫੋਨ ਹੈਨਾ।
ਅੱਛ ਅੱਛਾ। ਠੀਕ ਐ ਠੀਕ।
ਹਨਾ ਛੇ
ਨਈ ਬੰਦ ਕਰਨਾ ਨਾ